ਕੀ ਹਾਲ ਚਾਲ ਜੀ ਬਸ ਵਧੀਆ ਜੀ ਤੁਸੀਂ ਸੁਣਾਓ ਜੀ ਹੁਣ ਜਿੱਦਾਂ ਸਾਡਾ ਅੱਜ ਦਾ ਟੋਪਿਕ ਹੈਗਾ ਜੀ ਪਰਿਵਾਰ ਤੁਸੀਂ ਪਰਿਵਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ
ਪਰਿਵਾਰ ਪਰਿਵਾਰ ਬਾਰੇ ਆਪਾਂ ਐਵੇਂ ਹੀ ਸੋਚਦੇ ਹਾਂ ਵੀ ਜਿਹੜਾ ਪਰਿਵਾਰ ਦਾ ਮਤਲਬ ਇਹ ਹੁੰਦਾ ਹੈ ਜੋ ਆਪਣੇ ਨਾਲ ਦੁੱਖ ਸੁੱਖ ਦੇ ਵਿੱਚ ਹਨਾ ਆਪਣੇ ਨਾਲ ਖੜਦੇ ਨੇ ਆਪਾਂ ਨੂੰ ਕਿਸੇ ਟਾਈਮ ਆਪਣੇ ਪਰਿਵਾਰ ਦੀ ਜ਼ਰੂਰਤ ਹੁੰਦੀ ਆ ਆਪਾਂ ਆਪਣੇ ਲਈ ਕੁਛ ਨਹੀਂ ਕਰ ਸਕਦੇ ਹਨਾ ਤਾਂ ਉੱਥੇ ਆਪਣਾ ਸਾਥ ਦਿੰਦੇ ਆ ਤਾਂ ਹਨਾ ਇਸ ਲਈ ਆਪਣਾ ਪਰਿਵਾਰ ਬਹੁਤ ਜ਼ਰੂਰੀ ਹੁੰਦਾ ਹੈ
ਹਾਂਜੀ ਹਾਂਜੀ ਹੁਣ ਸਾਡਾ ਵੀ ਏਦਾਂ ਇੱਕਦਮ ਸਾਡਾ ਜੁਆਇੰਟ ਫੈਮਿਲੀ ਹੈਗੀ ਹੈ ਜੀ ਆਪਾਂ ਸਾਰੇ ਜਾਣੇ ਇਕੱਠੇ ਹੀ ਰਹਿੰਦੇ ਹੈਗੇ ਆ ਜੀ ਇਹਹਿੰਦੇ ਚਲੋ ਆਪਾਂ ਕਹਿੰਦੇ ਹੈਗੇ ਹਾਂ ਜੁਆਇੰਟ ਫੈਮਿਲੀ ਹੈ ਹੈਗੀ ਆ ਆਪਾਂ ਸਾਰੇ ਹੈਗੇ ਆ ਇਕੱਟੇ ਆ ਪਰ ਇਹ ਜੁਆਇੰਟ ਫੈਮਲੀ ਦਾ ਫਾਇਦਾ ਵੀ ਸਾਨੂੰ ਆਪਾਂ ਚਲੋ ਸਾਰੇ ਮਿਲ ਮਲ ਕੇ ਰੰਨੇ ਹੈਗੇ ਆ ਜੀ
ਹਾਂਜੀ
ਹੋਰ ਹੋਰ ਤੁਸੀਂ ਸੁਣਾਓ ਜੀ
ਹੋਰ ਵਧੀਆ ਵੀਰ ਜੀ ਆਪਾਂ ਵੀ ਲਾ ਲਓ ਜਇੰਟ ਫੈਮਲੀ ਆ ਸਾਰੇ
ਅੱਛਾ ਜੀ
ਹਾਂਜੀ ਹਾਂ ਪਿੱਛੇ ਮੇਰੇ ਪੇਕੇ ਵੀ ਸਾਰੇ ਇਕੱਠੇ ਸੀ ਸੀਗੇ ਹੁਣ ਲਾ ਲੋਓ ਤੇ ਸਾਰੇ ਅਲੱਗ ਅਲੱਗ ਹੋਏ ਆ
ਅੱਛਾ ਜੀ
ਹਾਂਜੀ ਹਾਂ ਇੱਥੇ ਅਸੀਂ ਹਜੇ ਇਕੱਠੇ ਹਾਂ ਹਨਾ ਮੈਨੂੰ ਤਾਂ ਹਜੇ ਤੱਕ ਲਾ ਲਓ ਜਆਇੰਟ ਫੈਮਲੀ ਦੇ ਫਾਇਦੇ ਹੀ ਲੱਗਦੇ ਨੇ ਜ਼ਿਆਦਾ ਮੈਨੂੰ ਹਾਂਜੀ ਹਾਂ ਮੈਨੂੰ ਨੁਕਸਾਨ ਘੱਟ ਲੱਗੇ ਆ ਕਿਉਂਕਿ ਐਵੇਂ ਆ ਹਾਂਜੀ ਜਦੋਂ ਆਪਾਂ ਨੂੰ ਕੋਈ ਦੁੱਖ ਹੁੰਦਾ ਹੈ ਹਨਾ ਆਪਾਂ ਸਾਰਾ ਪਰਿਵਾਰ ਇਕੱਠੇ ਹੋ ਕੇ ਖੜ ਜਾਂਦੇ ਹਾਂ ਤਾਂ ਆਪਣਾ ਦੁੱਖ ਜਿਹੜਾ ਹੁੰਦਾ ਹਾਂਜੀ ਬਿਲਕੁਲ ਛੋਟਾ ਹੋ ਜਾਂਦਾ ਹਨਾ ਐਵੇਂ ਆ ਪਰਿਵਾਰ ਵਿੱਚ ਜ ਤੁਹਾਡੇ ਪਰਿਵਾਰ ਚ ਕੌਣ ਕੌਣ ਹੁੰਦਾ ਆ
ਮੇਰੇ ਪਰਿਵਾਰ ਚ ਜਿੱਦਾਂ ਜੀ ਮੈਂ ਮੈਂ ਹੈਗਾ ਮੇਰੇ ਪਾਪਾ ਮੇਰੇ ਮਦਰ ਹੈ ਮੇਰਾ ਬ੍ਰਦਰ ਹੈ ਬਾਕੀ ਮੇਰੇ ਜਿੱਦਾਂ ਤਾਇਆ ਜੀ ਹੈ ਤਾਈ ਜ ਹੈ ਉਹਨਾਂ ਉਹਨਾਂ ਦੀਆਂ ਦੋ ਕੁੜੀ ਬੇਟੀਆਂ ਹੈ ਤੇ ਇੱਕ ਬੇਟਾ ਹੈ ਹਾਂਜੀ ਉਹ ਮਤਲ ਤਾਇਆ ਜੀ ਦੀ ਤਾਂ ਪਿਛ ਇੱਕ ਦੋ ਸਾਲ ਪਹਿਲਾਂ ਹੀ ਹੋਈ ਹੈ ਡੈਥ ਬਾਕੀ ਤਾਈ ਜੀ ਦੋਵੇਂ ਬੇਟ ਟੀਆਂ ਉੱਥੇ ਭਰਾ ਉੱਥੇ ਹੀ ਹੈ ਇੱਕ ਵੱਡੀ ਧੀ ਦਾ ਵਿਆਹ ਹੋ ਗਿਆ ਹੋਇਆ ਉਹ ਜਿਹੜੀ ਅਮੈਰੀਕਾ
ਅੱਛਾ ਜੀ ਠੀਕ ਜੀ।
ਹਾਂਜੀ ਛੋਟੀ ਕੈਨੇਡਾ ਤੇ ਬੇਟਾ ਅਮੈਰੀਕਾ ਹੀ ਹੈ ਉਹ ਭੈਣ ਕੋਲ ਆ ਨਾਮ ਜੀ ਦੱ ਜੀ ਨਾਲ ਨ ਸਾਡਾ ਛੋਟਾ ਜਿਹਾ ਆਤੂ
ਠੀਕ ਏ ਜੀ।
ਹਾਂਜੀ ਜ ਤੁਸੀਂ ਤੁਸੀਂ ਸੁਣਾਓ ਜੀ।
ਆਪਾਂ ਵਧੀਆ ਵੀਰ ਜੀ ਆਪਣੇ ਪਰਿਵਾਰ ਵਿੱਚ ਵੀ ਮੇਰੇ ਦੋ ਬੱਚੇ ਚਨੇ
ਅੱਛਾ ਜੀ।
ਹਾਂਜੀ ਬੇਟੀ ਇੱਕ ਬੇਟਾ ਤੇ ਲਾ ਲਓ ਬਾਕੀ ਸਾਰੇ ਜੀ ਨੇਗੇ।
ਅੱਛਾ ਜੀ।
ਹਾਂਜੀ ਹੋਰ ਮੇਰੇ ਫਾਦਰ ਖੇਤੀਬਾੜੀ ਕਰਦੇ ਨੇ।
ਅੱਛਾ ਜੀ।
ਹਾਂਜੀ
ਅੱਛਾ ਇਹ ਵੀ ਇਹ ਖੇ ਖੇ ਖੇਤੀਬਾੜੀ ਵੀ ਕਰਨਾ ਕੋਈ ਸੌਖਾ ਕੰਮ ਨੀ ਹੁੰਦਾ ਹੈਗਾ ਕਿੰਨੀ ਵੈਣ ਬੰਦਾ ਸਵੇਰੇ ਨਿਕਲ ਤਾ ਰਾਤੀ ਆਂਦਾ। ਕਿੰਨਾ ਕਰਨਾ ਪੈਂਦਾ ਹੈਗਾ ਕਿੰਨਾ ਕੰਮ ਉਹ ਵੀ ਧੁੱਪੇ ਉਹ ਵੀ ਇੰਨੀ ਗਰਮੀ 'ਚ
ਹਾਂਜੀ ਜਿਵੇਂ ਹੁਣ ਜੀਰੀਆਂ ਲੱਗਦੀਆਂ ਨੇ ਨਾਲੋਂ ਹਨਾ ਤਾਂ ਬਹੁਤ ਕੰਮ ਹੋ ਜਾਂਦਾ ਹਾਂਜੀ।
ਹਾਂਜੀ ਮੈਨੂੰ ਤਾਂ ਪਤਾ ਵੀ ਮੇਰੇ ਨਾਨਕਾ ਸਾਰਾ ਉੱਧਰ ਹੀ ਹੈ ਨਾ ਜਿੱ ਜਦਣ ਮੇਰੇ ਮਾਮਾ, ਮਾਮੀ ਸਾਰੇ ਉੱਧਰ ਜਿੱਦਾਂ ਮੇਰੇ ਮੰਮਾ ਪਿੰਡ ਦੇ ਹੀ ਹੈ।
ਅੱਛਾ ਜੀ ਠੀਕ ਏ।
ਹਾਂਜੀ ਉਹ ਵਿਆਹਾ ਹੋਇਆ ਫੇਰ ਉਹ ਆਇਆ ਸ਼ਹਿਰ ਹਾਂਜੀ ਉਹ ਕੋਈ ਹੋਆ ਕਿ ਆਪਾਂ ਸਾਰੇ ਉੱਥੇ ਜਦੋਂ ਜਾਈਦਾ ਆਪਾਂ ਦੇਖਦੇ ਹਾਂ ਕਿੰਨਾ ਕੰਮ ਕਰਦੇ ਕੀ ਹਿਸਾਬ ਕਿਤਾਬ ਸਾਰਾ ਮਾ ਮਾਮਾ- ਮਾਮੀ ਕਿੱਦਾਂ ਖੇਤਾਂ 'ਚ ਕਿੱਦਾਂ ਕੀ ਕਰਦੇ ਮਾਮਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਐਵੇਂ ਵੀ ਜੀ ਅੱਗੇ ਨਾਲੋਂ ਖੇਤੀ ਕਾਫ਼ੀ ਸੌਖੀ ਹੋ ਗਈ ਹਨਾ। ਪਹਿਲਾਂ ਤਾਂ ਬਹੁਤ ਔਖੀ ਹੁੰਦੀ ਸੀ ਹਨਾ ਲਾ ਲਓ ਵੀ ਟਰੈਕਟਰ ਹੁਣ ਟਰੈਕਟਰ ਹੋ ਗਏ ਉਹਦੇ ਨਾਲ ਖੇਤੀਬਾੜੀ ਕਰ ਲੈਂਦੇ ਨੇ ਨੌਕਰ ਰੱਖ ਲੈਂਦੇ ਨੇ।
ਹਾਂਜੀ -ਹਾਂਜੀ ਹੁਣ ਹਾਂਜੀ ਰੱਖੇ ਰੱਖ ਲੈਂਦੇ ਆ ਸਾਰਿਆਂ ਨੇ ਰੱਖੇ ਹੀ ਹੁੰਦੇ ਬਾਈ ਚਾਂਸ ਨੋਕ
ਹਾਂਜੀ ਵੀ ਉਹਦੇ ਨਾਲ ਹੁਣ ਖੇਤੀ ਸੌਖੀ ਹੋ ਗਈ। ਪਹਿਲਾਂ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਸੀ।
ਅੱਛਾ ਜੀ ਦੱਸੋਗੇ ਪਹਿਲੇ ਕਿੱਦਾਂ ਹੁੰਦਾ ਸੀ।
ਪਹਿਲਾਂ ਕਿਵੇਂ ਹੁੰਦੇ ਸੀ ਵੀ ਜੀ ਪਹਿਲਾਂ ਬਲਦ ਹੁੰਦੇ ਸੀ ਉਹਦੇ ਨਾਲ ਹਨਾ ਪੈਲੀਆਂ ਵਾਂਦੇ ਸੀ। ਹਨਾ ਹਾਂਜੀ ਤਾਂ ਉਹਨੇ ਤਾਂ ਹੌਲੀ ਹੌਲੀ ਕਿੰਨਾ ਟਾਈਮ ਲਾ ਦੇਣਾ ਟਰੈਕਟਰ ਤਾਂ ਅੱਜ ਇੱਕ ਦਿਨ ਦੇ ਵਿੱਚ ਚਾਹੇ ਤੁਸੀਂ ਕਿੰਨੇ ਵੀ ਕਿੱਲੇ ਪੈਲੀ ਵਾ ਕੇ ਆ ਜਾਓ ਹਨਾ।
ਅੱਛਾ ਜੀ।
ਹਾਂਜੀ ਹੁਣ ਅੱਜ ਕੱਲ੍ਹ ਨਹਿਰਾਂ ਹੋ ਗਈਆਂ ਨਹਿਰਾਂ ਦੇ ਪਾਣੀ ਆਉਂਦੇ ਨੇ। ਉਹਦੇ ਨਾਲ ਵੇਖੋ ਕਿੰਨੀ ਖੇਤੀਬਾੜੀ ਸੌਖ ਰਖੀ ਹੋ ਗਈ ਹੈ। ਪਾਣੀ ਨੂੰ ਜਦਾ ਟਾਈਮ ਨੀ ਲੱਗਦਾ। ਮੋਟਰਾਂ ਦਾ ਟਾਈਮ ਨੀ ਵੇਖਣਾ ਪੈਂਦਾ ਟਾਈਮ ਦਾ ਵੀ ਕਿਉਂਕਿ ਅੱਠ ਘੰਟੇ ਦੀ ਲਾਈਟ ਹੁੰਦੀ ਸੀ, ਨਾ ਅੱਗੇ ਮੋਟਰਾਂ ਦੀ ਤਾਂ, ਉਹਦੇ ਵਿੱਚ ਹੀ ਆਪਾਂ ਲਾਈਟ ਹਾਂਜੀ! ਪਾਣੀ ਲਾਉਣਾ ਹੁੰਦਾ ਸੀ ਹੁਣ ਤਾਂ ਐਵੇਂ ਆ ਨਹਿਰਾਂ ਚੱਲ ਰਹੀਆਂ ਨੇ ਠੀਕ ਹੈ ਪਾਣੀ ਲਾਓ ਤੇ ਚੀਰੀ ਲਾਓ ਤੇ ਵਿਹਲੇ ਹੋਜੋ। ਮੇਰੇ ਇੱਧਰ ਫਾਦਰ ਇਨ ਲੋਨ ਨੇ ਹਾਂਜੀ ਜਿਵੇਂ ਉੱਥੇ ਮੇਰੇ ਡੈਡੀ ਪਿੱਛੇ ਪੇਕਿਆਂ ਦੇ ਖੇਤੀਬਾੜੀ ਕਰਦੇ ਸੀ, ਨਾ ਤਾਂ ਉਹ ਬੜਾ ਰੋਲਾ ਜਿਹਾ ਪਾਉਂਦੇ ਹੁੰਦੇ ਸੀ। ਹਨਾ ਮੈਂਵੇਂ ਕੰਮ ਕਰਦਾ ਉਵੇਂ ਕਰਦਾ, ਹਨਾ! ਵੀ ਹਰੇਕ ਬੰਦੇ ਦਾ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ ਵੀ ਹੋ ਜਾਂਦਾ ਹੈ ਕੋਈ ਸੌਖੇ ਤਰੀਕੇ ਨਾਲ ਆਪਣਾ ਕੰਮ ਨਿਬੇੜ ਲੈਂਦਾ। ਕੋਈ ਉਲਝਾ ਕੇ ਨਿਬੇੜਦਾ ਹਾਂਜੀ, ਹੁਣ ਜਿਵੇਂ ਇੱਥੇ ਮੇਰੇ ਫਾਦਰ ਇਨਲੋ ਨੇ ਹਨਾ ਉਹ ਵੀ ਓਨੀ ਹੀ ਖੇਤੀ ਕਰਦੇ ਨੇ। ਪਰ ਆਰਾਮ ਦੇ ਨਾਲ, ਉਹ ਸਵੇਰੇ ਸਵੇਰੇ ਟਾਈਮ ਨਾਲ ਉੱਠ ਕੇ ਆਪਣਾ ਟਰੈਕਟਰ ਪਹਿਲੀ ਵਾਹ ਆਦੇ ਨੇ। ਠੀਕ ਏ, ਤਾਂ ਫੇਰ ਬਾਕੀ ਕੰਮ ਉਹਨਾਂ ਨੇ ਅਗਲੇ ਦਿਨ ਕਰਨਾ ਸਵੇਰੇ ਸਵੇਰੇ, ਐਵੇਂ ਨੀ ਪੈਰ ਨੂੰ ਨਾ ਭੱਜੇ ਫਿਰਨ ਨਾ ਹੀ ਗੱਲ ਕਰੀਏ ਹਨ ।
ਅੱਛਾ ਜੀ ਹਾਂਜੀ ਹਾਂਜੀ ਕਿਉਂਕ ਗਰਮੀ ਵੀ ਬਹੁਤ ਹੈਗੀ ਹੈ ਜ ਹੈ ਕਿ ਸਵੇਰੇ ਸਵੇਰੇ ਨਿਕਲੇ ਜਾਂਦਾ ਹਨ। ਟਾਈਮ ਸਿਰ ਕਰ ਕੁਰ ਕੇ ਆ ਗਏ ਸਨ।
ਕਰਕੇ ਆ ਗਏ ਹਾਂਜੀ ਹੁਣ ਸਾਡੇ ਇੱਥੇ ਵੀ ਕੰਮ ਕਰਨਾ ਪੈਂਦਾ ਹਨ। ਪਤਾ ਵੀ ਨਹੀਂੀ ਲੱਗਦਾ ਵੀ ਅਸੀਂ ਖੇਤੀਬਾੜੀ ਕਰ ਰਹੇ ਹਾਂ ਅਤਾ ਇਹ ਕੰਮ ਸਾਡੀ ਜ਼ਮੀਨ ਨਾਲ ਜੁੜਿਆ ਹਨ। ਮੇਰੇ ਪੇਕਿਆ ਪਿੰਡ ਸਾਰਾ ਦਿਨ ਘੁੰਮ ਫਿਰ ਦੇ ਹਨ। ਕੋਈ ਨਾ ਕੋਈ ਬੰਦੇ ਲੱਗੇ ਰਹਿੰਦੇ ਸੀ ਰੋਟੀਆਂ ਬਣਾਓ ਇਹ ਕਰੋ ਉਹ ਕਰੋ ਬੜੇ ਔਖੇ ਕੰਮ ਹੁੰਦੇ ਸੀ ਉੱਥੇ ਅਤਾ ਖਤੀ ਬਣਦੀ ਹਨ। ਹੈਨਾ
ਹਾਂਜੀ ਹਾਂਜੀ
ਹਾਂਜੀ ਹਰੇਕ ਦਾ ਆਪਣਾ ਆਪਣਾ ਹੁੰਦਾ ਹਨ । ਹੋਰ ਵਧੀਆ ਵੀਰ ਜੀ ਹੋਰ ਮੇਰੇ ਪਰਿਵਾਰ ਵਿੱਚ ਮੇਰੇ ਦਿਓਰ ਹੁੰਦੇ ਦ ਰਾਣੀ ਹੁੰਦੀ ਏ ਹਨਾ। ਤਾਂ ਹਾਂਜੀ ਉਹ ਉਹ ਦੋਨੋ ਕੰਮ ਕਰਦਾ ਹਨ। ਮੀਆਂ ਬੀਬੀ ਹੈਦਰਾਬਾਦ ਹੁੰਦੇ ਨੇ ਉਹਨਾਂ ਦੇ ਬੱਚੇ ਕੱਲ੍ਹ ਇਹ ਗਿਆ ਹਨ। ਬੱਚਾ ਮੇਰੇ ਕੋਲ ਹੁੰਦਾ ਆ ਹਾਂਜੀ ਹਾਂ ਕਿ ਗੱਲ ਹਾ। ਤੇ ਲਾ ਲੋ ਵੀ ਇਸ ਟਾਈਮ ਹੁਣ ਮੇਰੇ ਕੋਲ ਤਿੰਨ ਬੱਚੇ ਨੇ ਪਰਿਵਾਰ ਵਿੱਚ ਹਨਾ ਤੇ ਤੇਰਾ ਕੋਲ ਕਿੰਨਾ ਨਾ। ਸਾਂਭਣੇ ਮੈਨੂੰ ਕੱਲੇ ਨੂੰ ਬਹੁਤ ਔਖੇ ਹੋ ਜਾਂਦੇ ਆ ।
ਉਹ ਬੱਚੇ ਨੂੰ ਕਿਉਂ ਨੀ ਨਾਲ ਲੈ ਕੇ ਗਏ ਹੈਦਰਾਬਾਦ ਮਿਲ ਜਾਂਦਾ ਹਨ।
ਉਹ ਉਹਨਾਂ ਦੇ ਵੀਰ ਹੀ ਪਹਿਲਾਂ ਡਿਊਟੀ ਹੁੰਦੀ ਸੀ ਵਿਸ਼ਾਖਾਪਟਨਮ ਵਿਚ ਬਦਲਾਅ ਮਿਲ ਜਾਂਦਾ ਹਨ। ਪਹਿਲਾਂ ਚੰਡੀਗੜ੍ਹ ਹੁੰਦੇ ਸੀ ਫਿਰ ਹੋ ਗਈ ਵਿਸ਼ਾਖਾਪਟਨਮ ਹੋ ਗਈ ਫੇਰ ਉਹਨਾਂ ਦੀ ਟ੍ਰਾਂਸਫਰ ਹੋ ਗਈ ਹੈਦਰਾਬਾਦ ਵਿੱਚ ਜਿਸ ਲੀਏ ਉਹ ਆਪਣੀ ਸਿਟੀ ਛੋੜ ਦਿੱਤੇ। ਹਨਾ ਫੇਰ ਉਹ ਕਹਿੰਦੇ ਵੀ ਹਰ ਸਾਲ ਜਦੋਂ ਬੱਚੇ ਨੂੰ ਮਿਲ ਜਾਂਦਾ ਬਹੁਤ ਖੁਸ਼ ਹੁੰਦਾ ਹਨ। ਆਪਾਂ ਨਵੇਂ ਸਕੂਲ ਚ ਅਡਮਿਸ਼ਨ ਦਵਾਦੇ ਹ ਤੇ ਅਡਮਿਸ਼ਨ ਨਿਊ ਫਿਲ ਕਰਵਾਦੇ ਨੇ ਹਨਾ ਅਤੇ ਨਵਾ ਸਕੂਲ ਚ ਜਾਣ ਪੈਂਦਾ ਸੀ।
ਅੱਛਾ ਜੀ ਤੁਸੀ ਦਸੋ।
ਹਾਂਜੀ ਤਾਂ ਲਾ ਲਓ ਜਿੱਥੇ ਹੁਣ ਇੱਥੇ ਬੱਚੇ ਜਾਂਦੇ ਨੇ ਇੱਥੇ ਇੱਕ ਵਾਰੀ ਐਡਮਿਸ਼ਨ ਹੁੰਦੀ ਹੈ ਤੇ ਬਸ ਸਾਲ ਦੀ ਬਰਬਾਦੀ ਹੁੰਦੀ ਹਨ। ਸਾਲ ਫੀਸ ਭਰਨੀ ਹੁੰਦੀ ਹੈ ਉੱਥੇ ਹਰ ਸਾਲ ਨਿਊ ਐਡਮਿਸ਼ਨ ਮਿਲਦਾ ਹਨ। ਕੁਛ ਫੀਸ ਦੇ ਜ਼ਿਆਦਾ ਖ਼ਰਚੇ ਹੁੰਦੇ ਆ ਇਸ ਕਰਕੇ ਫਿਰ ਉਹਨਾਂ ਦੀਆਂ ਕੀਮਤਾਂ ਮਿਲਦੀ ਹਨ। ਦਾ ਬੇਟਾ ਵੀ ਇੱਥੇ ਮੇਰੇ ਕੋਲ ਹੀ ਰਹਿੰਦਾ ਹਾਂਜੀ ਹਾਂਜੀ ਮੈਨੂੰ ਪਤਾ ਹੈ
ਅੱਛਾ ਜੀ
ਹਾਂਜੀ ਹਾਂ ਉੱਥੇ ਜਿਵੇਂ ਸ਼ਹਿਰ ਚ ਲਾ ਲਓ ਬੱਚਿਆਂ ਦੀ ਪੜਾਈ ਕਿਹਾ ਚਲਦੀ ਨਾ। ਫੀਸ ਉਹਦੀ ਉਹਨਾਂ ਦੇ ਬੇਟੇ ਦੀ ਫੀਸ ਕਿੰਨਾ ਸੀ। ਹੈਗੀ ਸੀ ਪੰਜ ਹਜ਼ਾਰ ਬਾਕੀ ਬੱਸ ਬੁੱਸ ਦਾ ਅਲੱਗ ਹਾ ਜੀ ਬਸ ਦਾ ਅਲਗ ਸੀ।
ਅੱਜ ਕਲ੍ਹ ਫੀਸਾਂ ਹੀ ਬਹੁਤ ਜਿਆਦਾ ਹੋਗਆਂ ਅੱਜ ਕਲ ਫੀਸਾਂ ਹੀ ਬਹੁਤ ਜਿਆਦਾ ਹੋਗੀਆਂ ਹਾਂਜੀ ਸਕੂਲ ਦਾ ਹਰ ਕੰਮ ਪੈਸੇ ਤੇ ਬਿਨਾ ਨੂੰ ਹੁੰਦਾ। ਹਾਂਜੀ ਕਹਿੰਦੇ ਨਾ ਘਰ ਸਾਰਾ ।
ਬੱਚਿਆਂ ਦੀ ਟਰਾਂਸਪੋਰਟ ਦਾ ਵੀ ਨਿਕਲ ਜਾਂਦਾ ਹੈ ਤੇ ਸਕੂਲ ਦਾ ਵੀ ਨਿਕਲ ਜਾਂਦਾ ਹੈ ਇਹ ਬਹੁਤ ਜ਼ਰੂਰੀ ਹੈ।
ਹਾਂਜੀ ਹਾਂਜੀ ਅੱਜ ਕੱਲ੍ਹ ਬੱਸ ਬਹੁਤ ਲੇਟ ਮਿਲਦੀ ਨੇ। ਹਾਂਜੀ ਅੱਜ ਕੱਲ੍ਹ ਫੀਸਾਂ ਹੀ ਬਹੁਤ ਜਿਆਦਾ ਹੋ ਗਈਆਂ ਕੋੋਲੇ ਦੀ ਵੱਖਰੀ ਜਾਂਦੀ ਬੱਸਾਂ ਦੀ ਸਾਡੀ ਵੱਖਰੀ ਜਾਏਗੀ ਇਦੀ ਵਰੀ ਸਾਹੇ ਲਏ ਸੀ। ਵੱਖਰੀ ਫਿਸਾਂ ਵੀ ਕਿੰਨੀਆਂ ਜ਼ਿਆਦਾ ਜ਼ਿਆਦਾ ਹੋ ਗਈਆਂ ਸਨ।
ਬਹੁਤ ਜਿਆਦਾ ਹੋ ਗਈ ਆ ਨੇ ਤੁਸੀਂ ਲਾ ਲਓ ਆਪਣੇ ਟਾਈਮ ਤੇ ਆਪਾਂ ਬਿਲਕੁਲ ਘੱਟ ਖਰਚੇ ਵਿੱਚ ਪੜ੍ਹਾਈ ਕਰਦੀ ਹੈ ਹਨਾ ਤੇ ਅੱਜ ਕੱਲ ਬੱਚੇ ਬਹੁਤ ਖਰਚਾ ਕਰਦੇ ਨੇ। ਦੇ ਨੇ ਉਹਨਾਂ ਦੀ ਪੜ੍ਹਾਈਆਂ ਦੇ ਖਰਚੇ ਹੁੰਦੇ ਨੇ।
ਹਾਂਜੀ ਹਾਂਜੀ ਕਿੱਦਾਂ ਕਿ ਕਿੰਨਾ ਜ਼ਿਆਦਾ ਖ਼ਰਚਾ ਹੋ ਜਾਂਦਾ ਜੀ ਪੜ੍ਹਾਈਆਂ ਤੇ ਵੀ।
ਹਾਂਜੀ ਹਾਂ, ਬਿਲਕੁਲ ।
ਹਾਂਜੀ ਬੱਚੇ ਹੈ ਕੇ ਬੱਚੇ ਜ ਤੱਕ ਹੁਣ। ਫੋਨਾਂ ਚ ਹੀ ਡੁੱਬੇ ਰਹਿੰਦੇ ਹੈ ।ਇਹ ਨੀ ਹੈ, । ਕਿ ਸਾਡੇ ਵਾਂਗੂ ਜਿੱਦਾਂ ਪ ਪੁਣੀਆਂ ਗੇਮਾਂ ਖੇਡਣਾ ਕ੍ਰਿਕਟ, ਫੁੱਟਬਾਲ ਆਹ ਚੀਜਾਂ ਖੋ ਖੋ । ਇਹਨਾਂ ਨੂੰ ਗੇਮਾਂ ਦਾ ਹੀ ਨਹੀਂ ਹੈ ਜਿੱਦਾਂ ਦਾ ਪਤਾ ਆ ਪਤਾ ਬਸ ਪਬਜੀ ਫਰੀ ਫਾਇਰ ।
ਫਰੀ ਫਾਇਰ ਹਾਂਜੀ ਹੁਣ ਲਾ ਲੋ ਆਪਣੇ ਟਾਈਮ ਤੇ ਆਪਾਂ ਆ ਗ ਕੀ ਕਹਿੰਦੇ ਨੇ ਗੁੱਲੀ ਡੰਡਾ ਐਵੇਂ ਉਹਦੇ ਖੇਡਾਂ ਖੇਡਦੇ ਹੁੰਦੇ ਆਪਣੇ ਬੱ ਬੱਚੇ ਨੂੰ ਪਤਾ ਹੀ ਨਹੀਂ ਹੈ ਕਿਆ। ਹਨਾ ਉਹਨਾਂ ਨੇ ਕੀ ਏ ਨਹੀਂ ਪਤਾ ਇੱਕ। ਕਪੀਚੋ ਹੁੰਦੀ ਸੀਗੀ ਹਾਂਜੀ ਪਤਾ ਹੀ ਨਹੀਂ। ਵੀਰ ਜੀ ਹੀਮ ਪੀਚੋਂ ਕੀ ਹੁੰਦੀ ਵਿੱਚ ਹੀ ਆਪਾਂ ਨਾ ਖਾਨੇ ਬਣਾਉਦੇ ਹਾਂ ਪੰਜ। ਖਾਨੇ ਬਣਾ ਲਏ।
ਉਹ ਜਿੱਦਾਂ ਉਹ ਹੁੰਦੀ ਆ ਕੀ ਕਹਿੰਦੇ ਅ ਟੱਪਦੇ ਉਹ ਹਾਂ ਸਟੈਪੂ। ਸਟੈਪੂ ਆਪੂ ਕਹਿੰਦੇ ਆ।
ਪਿੰਡਾਂ ਵਿੱਚ ਪੀਚੋਂ ਕਿੰਨੇ ਆ।
ਅੱਛਾ ਅੱਛਾ ਮੈਂ ਪਹਿਲੇ ਆਪਾਂ ਸ਼ਹਿਰ ਚ। ਆਪ ਹੀ ਕਹਿੰਦੇ ਪਿੱਚੋਂ ਤਾਂ ਮੈਂ ਹੁਣ ਪਹਿਲੀ ਵਾਰੀ ਸੁਣਿਆ।
ਹਾਂਜੀ ਹਾਂ, ਹੈ ਨਾ ਵੀ ਜਿਵੇਂ ਪਿਚ ਪਿਚ ਹੁੰਦੀ ਉਥੇ ਖੇਡ ਰਹੇ ਹ ਹਾਂ ਜਿ ਉਹਨੂੰ ਪਿਚੋ ਕਹਿ।
ਆਪਾਂ ਆਪਾਂ ਸਟੈਪੂ ਜਿੱਦਾਂ ਚਿ ਚਿੜੀ ਛਿੱਕਾ।
ਚਿੜੀ।
ਚਿੜੀ ਛਿਕਾ ਵੀ ਖੇਡਦੇ ਨਹੀਂ ਉਹ ਤਾਂ ਮੈਨੂੰ ਪਤਾ ਅਲੱਗ ਹੋ ਜਾਂਦਾ ਪਰ ਆਪਾਂ ਉਹ ਵੀ ਖੇਡਦੇ ਹਾਂ। ਹਾਂ ਮੈਨੂੰ ਸਭ ਤੋਂ ਪਹਿਲਾਂ ਹੁੰਦਾ ਸੀ ਕਿ ਛੋਟੇ ਨਾਲ ਜਾਂ ਛੋਟੇ ਨਾਲ। ਬਹੁਤ ਖੇਡਦੇ ਸੀਗੇ ਛੋਟਾ ਜਿਹੜਾ ਹੁੰਦਾ ਸੀ ਨਾ। ਚਿੜੀ ਛਿੱਕਾ ਹੁਣ ਮੈਂ । ਖੇਡਣਾ ਬੜਾ ਮਜ਼ਾ ਆਂਦਾ ਸੀਗਾ। ਵੱਡੇ ਨਾਲ ਵੀ ਆਪਾਂ ਖੇਡਦੇ ਹਾਂ ਪਰ ਵੱਡੇ ਦਾ ਮਜ਼ਾ ਨਹੀਂ ਇੰਨਾ ਆਉਂਦਾ ਜਿੱਦਾਂ।
ਨਹੀ ਹੁੰਦਾ ਹੁਣ ਵੀਰ ਜੀ ਮੈਂ ਹੁਣ ਵੀ ਆਪਣੇ ਬੱਚਿਆਂ ਦੇ ਨਾਲ ਸ਼ਾਮ ਟਾਈਮ ਹਨਾ। ਜ਼ਰੂਰ ਖੇਡਣਾ ਖੇਡਣਾ ਹਾਂਜੀ ਚਿੜੀ ਛਿੱਕਾ ਬੱਚੇ। ਫੋਨ ਵੇਖਦੇ ਨੇ ਹੁਣ ਮਹੀਨੇ ਦੀ ਛੁੱਟੀਆਂ ਹੋਈਆਂ ਸੀ ਉਹਨਾਂ ਨੂੰ ਬੱਚਿਆਂ ਨੂੰ। ਹਨਾ ਤਾਂ ਇਹਨਾਂ ਨੂੰ ਮੈਂ। ਲਈ ਆਪਣਾ ਗੇਮ ਚਲਾ ਤਾ ਵੀ ਠੀਕ ਆ ਕੁੜੀ ਆ ਕਰਾਟੇ ਸਿੱਖੇਗੀ। ਬੇਟਾ ਆਪਣਾ ਕ੍ਰਿਕਟ ਸਿੱਖੇ ਕਿ ਫੋਨਾਂ ਤੋਂ ਦੂਰ ਰਹਿਣ। ਹੈ ਨਾ ਹਾਂਜੀ ਹੁਣ ਮੇਰੀ ਦਰਾਣੀ ਦਾ ਬੇਟਾ ਉਹ ਆਪ। ਆਪਣੇ ਕੋਲੋਂ ਉੱਥੇ ਲੈ ਗਏ ਮੰਥ ਵਾਸਤੇ ਉਹਨੂੰ ਉੱਥੇ ਗੇਮਾਂ ਚਲਾ ਤਾ ਵੀ ਹਾਂ ਬੱਚੇ ਥੋੜਾ ਜਿਹਾ ਫੋਨ ਤੋਂ ਦੂਰ ਰਹਿਣ।
ਹਾਂਜੀ ਹਾਂਜੀ ਜਿੰਨਾ ਫੋਨ ਤੋਂ ਦੂਰ ਕਰੋ ਓਨਾ ਵਧੀਆ ਜੀ। ਓਕੇ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ।